ਹੈਲੋ।
ਹੈਲੋ।
ਹਾਂਜੀ, ਕੀ ਹਾਲ-ਚਾਲ?
ਹਾਂਜੀ, ਵਧੀਆ-ਵਧੀਆ ਵੀਰੇ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਹੋਰ ਸਭ ਠੀਕ?
ਸਭ ਵਧੀਆ ਜੀ, ਤੁਸੀਂ ਦੱਸੋ ਕੀ ਕਰਦੇ ਸੀ?
ਹਾਂ, ਬਸ ਅੱਜ ਇੱਕ ਹਾਈਵੇ ਦਾ ਗਿਆ ਤੇ ਦੇਖਿਆ ਮੈਂ ਕਿਹਾ, ਯਾਰ ਕਮਾਲ ਹੈ ਕਿੱਥੇ ਕਿੱਥੇ ਤਾਂ ਬੜਾ ਵਧੀਆ ਹਾਈਵੇ ਬਣਿਆ ਹੈ ਸੜਕਾਂ ਬੜੀ ਵਧੀਆ
ਅੱਛਾ ਜੀ
ਕਿੱਥੇ ਬਿਲਕੁਲ ਗੱਡੇ-ਗੁੱਡੇ ਹੈਗੇ ਨੇ, ਆਮ ਮਾਮਲਾ ਖਰਾਬ ਉੱਥੇ
ਓ, ਓ ਓਹੋ! ਅੱਛਾ ਜੀ। ਸੜਕਾਂ ਤਾਂ ਅੱਜ-ਕੱਲ ਵੀੇਰੇ ਬਸ ਆਪਣੀ ਇੱਥੇ ਸਹੀ ਆ ਵੀਰੇ, ਪਰ ਕੀ ਕਹਿੰਦੇ ਆ, ਗਲੀਆਂ ਤਾਂ ਤੋੜੀ ਜਾਂਦੇ ਪਏ ਆ, ਸੀਵਰੇਜ ਪੈ ਰਹੇ ਆ, ਤੇ ਬਸ ਬਹੁਤ ਟ੍ਰੈਫਿਕ ਨੇ ਤਾਂ ਬੁਰਾ ਹਾਲ ਕੀਤਾ ਪਿਆ, ਹਨਾ।
ਟ੍ਰੈਫਿਕ ਤਾਂ ਖੈਰ। ਬਹੁਤ ਜ਼ਿਆਦਾ ਹੈਗੇ ਨਾ ਮੈਟਰੋ ਸਿਟੀ ਦੇ ਅੰਦਰ ਤੇ
ਹਾਂਜੀ-ਹਾਂਜੀ, ਉਹੀ।
ਤੇ ਉੱਥੇ ਉੱਥੇ ਸੜਕ ਹੈਗੀਆਂ ਨੇ ਮਤਲਬ ਜਿਵੇਂ ਸਾਡੇ ਇੱਥੇ ਦਾ ਹੈਗਾ ਕਿ ਵੀ ਅਹ ਤੁਸੀਂ ਦਸ ਕਿਲੋਮੀਟਰ ਦਾ ਇੱਕ ਪੈਸ ਹੈਗਾ ਜਿਹੜਾ ਬਿਲਕੁਲ ਖਰਾਬ ਹੈਗਾ ਬਿਲਕੁਲ ਉਹ ਤੋਂ ਬਾਅਦ ਜਦੋਂ ਦਸ ਕਿਲੋਮੀਟਰ
ਅੱਛਾ ਜੀ ਵਧੀਆ ਫਿਰ ਤਾਂ ਵੀਰੇ ਮਤਲਬ ਹੁਣ ਅ ਇੱਧਰ ਹੁਣ ਨਵੇਂ ਰੋਡ ਵੀ ਤਾਂ ਬਣੀ ਜਾਂਦੇ ਪਏ ਆ ਕਹਿੰਦੇ ਕਿ ਮਤਲਬਈ ਜਿਵੇਂ ਤੁਸੀਂ ਅਹ ਰਿਸ਼ੀਕੇਸ਼ ਵੱਲ ਜਾਣਾ ਜਾਂ ਇੱਧਰੋਂ ਜੰਮੂ ਵੱਲ ਜਾਣਾ ਵਾ ਤੇ ਨਵੇਂ ਹਾਈਵੇ ਬਣਦੇ ਪਏ ਆ
ਹਾਂ ਉਹ ਤਾਂ ਹੈਗਾ ਜਿਹੜੀ ਹੈ ਪ੍ਰੈਜੈਂਟ ਗੌਰਮੈਂਟ ਹੈਗੀ ਹੈ ਤੇ ਉਹ ਹਾਈਵੇ ਤੇ ਬੜਾ ਕੰਮ ਕਰ ਰਹੀ ਹੈ ਰੋਡ ਇਨਫਰਾਸਟਰਕਚਰ ਤੁਸੀਂ ਕਹਿ ਸਕਦੇ ਹੋ ਬੜਾ ਕੰਮ ਕਰ ਰਹੀ ਹੋ ਕਿਉਂਕਿ ਐਕਸਪ੍ਰੈਸ ਵੇਅਜ਼ ਸਾਰੇ ਬੰਦੇ ਬੜੇ ਨੇ ਇਥੇ ਹੁਣ ਦਿੱਲੀ ਮੁੰਬਈ ਐਕਸਪ੍ਰੈਸ ਵੇ ਦਾ ਨਾਂ ਸੁਣਿਆ ਹੋਣਾ
ਹਾਂਜੀ ਹਾਂਜੀ ਵੀਰੇ ਹਾਂਜੀ
ਤੇ ਉਹ ਵੀ ਆ ਜੈਪੁਰ ਦੇ ਨੇੜੇ ਵੀ ਚਾਲੀ ਕਿਲੋਮੀਟਰ ਹੈਗਾ ਕੋਈ ਇੱਕ ਰਸਤਾ ਤੇ ਉੱਥੇ ਹੈਗਾ ਤੇ ਮੈਂ ਇੱਕ ਵਾਰੀ ਮੈਨੂੰ ਚਾਂਸ ਮਿਲ ਗਿਆ ਸੀ ਬੜਾ ਮਤਲਬ ਬੜਾ ਸੋਹਣਾ ਬਣਿਆ ਤੁਸੀਂ ਚਲਦੇ ਰਹੋ ਇੱਕ ਸੌ ਵੀਹ ਦੀ ਇੱਕ ਸੌ ਇੱਕ ਸੌ ਵੀਹ ਦੀ ਸਪੀਡ ਤੇ ਤੁਹਾਨੂੰ ਕੋਈ ਪ੍ਰੋਬਲਮ ਨ ਕੁਛ ਨ ਬਸ ਧਿਆਨ ਰੱਖਣਾ ਜ਼ਰੂਰੀ ਹੈ ਕਿ ਉਹ
ਅੱਛਾ ਮੈਂ ਹਾਂ ਅਸੀਂ ਵੀ ਗਏ ਸੀ ਹਾਂ ਹਾਂ ਅਸੀਂ ਵੀ ਗਏ ਸੀ ਉਥੇ ਉੱਧਰ ਕੀ ਕਹਿੰਦੇ ਆ ਅਜਮੇਰ ਸ਼ਰੀਫ਼ ਗਏ ਸੀ ਨਾ ਜਦੋਂ ਤੇ ਆਪਾਂ ਜੈਪੁਰ ਤੱਕ ਤਾਂ ਹਾਈਵੇ ਤੇ ਹੀ ਗਏ ਸੀ ਉੱਥੇ ਹਾਈਵੇ ਤੇ ਗਏ ਸੀ ਉੱਥੇ ਤਾਂ ਮਤਲਬ ਗੱਡੀ ਬਹੁਤ ਵਧੀਆ ਹਾਈਵੇ ਆ ਪਰਚੀ ਉਹਨਾਂ ਦੀ ਲੱਗਦੀ ਆ ਸ਼ਾਇਦ ਤੇ ਟੋਲਸ ਜਿਵੇਂ ਲੱਗਦੇ ਆ ਜਿੰਨਾ ਟੂਲਸ ਜਿਵੇਂ ਲੱਗਦੇ ਆ ਜਿੰਨਾ ਤੁਸੀਂ ਕਿਲੋਮੀਟਰ ਚਲਾਓਗੇ ਉਸ ਹਿਸਾਬ ਨਾਲ ਪਰਚੀ ਕੱਟੀ ਜਾਊਗੀ ਪਰ ਉੱਥੇ ਗੱਡੀ ਡੇਢ ਸੌ ਇੱਕ ਸੌ ਸੱਠ ਆਏ ਚਲਾ ਸਕਦੇ ਹੋ ਤੁਸੀਂ
ਹਾਂ ਤੇ ਉਹ ਬੜਾ ਵਧੀਆ ਬਣਾਇਆ ਉਹ ਹਾਈਵੇ ਨਾ ਰਸਤੇ ਚ ਪੂਰੇ ਰੈਸਟ ਰੂਮ ਵੀ ਰੱਖੇ ਨੇ ਤੇ ਉਹ ਖਾਣ ਦਾ ਅਰੇਜਮਟਗਾ ਤੇ ਤੁਸੀਂਥ ਜਾ ਥੋੜਾ ਜਿਹਾ ਰੈਸਟ ਲਿਆ ਚ ਪਾਣੀ ਪੀ ਲਿਆ ਉੱਥੇ।
ਹਾਂ ਦਸ-ਦਸ ਕਿਲੋਮੀਟਰ ਤੇ ਹੂੰ-ਹੂੰ, ਬਹੁਤ ਵਧੀਆ ਬਣਾ ਤਾ ਇਸਨੇ ਵੈਸੇ ਤਾਂ,
ਕਰਨਾ ਹੁੰਦਾ ਨਾ,
ਹਾਂਜੀ-ਹਾਂਜੀ-ਹਾਂਜੀ,
ਪਰ ਵੀ ਤੇ ਦੂਜੀ ਸਾਈਡ, ਤਾਂ ਫ਼ਿਰ ਉਹ ਹਨਾ, ਇੱਥੇ ਨੋਇਲ ਨਾਲ ਤਾਂ ਉਹ ਕਰੀ ਜਾਂਦੇ ਆ ਨਾ ਗੱਡੀਆਂ ਖਰਾਬ।
ਕੀ ਕੀ ਕਰਨਾ,
ਈ ਟਵੰਟੀ ਜਿਹੜਾ ਚੱਲਿਆ ਇਥੇਨੋਇਲ
ਆਹੋ
ਉਹਦੇ ਨਾਲ ਤਾਂ ਗੱਡੀਆਂ ਖਰਾਬ ਹੋ ਰਹੀਆਂ, ਨਾ ਐਵਰੇਜ ਨਹੀਂ ਹੁਣ ਗੱਡੀਆਂ ਦੀ ਆ ਰਹੀ ਕੁਛ ਵੀ। ਰੋਡ ਤਾਂ ਚਲੋ ਵਧੀਆ ਬਣ ਗਏ
ਪੈਟਰੋਲ ਜਿਹੜਾ ਹੈਗਾ ਤੇ ਉਹ ਕੀ ਮਤਲਬ ਕਿਉਂਕਿ ਉਹ ਤਾਂ ਸ਼ਾਇਦ ਕੋਈ ਕਾਰਸ ਹੋਣਗੀਆਂ ਨਾ ਜਾਂ ਗੱਡੀਆਂ ਹੋਣਗੀਆਂ ਉਥੇ ਤੇ ਹੀ ਯੂਜ ਹੋ ਸਕਦਾ ਨਾ ਸਾਰੀ ਯੂਜ ਨਹੀਂ ਹੋ ਸਕਦਾ
ਪਰ ਵੀਰੇ ਹੁਣ ਤਾਂ ਸਾਰਾ ਈ ਟਵੰਟੀ ਹੀ ਮਿਲਦਾ ਹੈ ਸਾਰਾ ਤੇਲ ਤਾਂ ਟਵੰਟੀ ਇਨਕਲੂਡਿੰਗ ਵਾਲਾ ਹੀ ਮਿਲਦਾ ਵਾ ਨੋਰਮਲ ਪੈਟਰੋਲ ਤਾਂ ਹੁਣ ਮਿਲਦਾ ਹੀ ਨਹੀਂ ਪਿਆ ਟਵੰਟੀ ਪਰਸੈਂਟ ਤੁਹਾਨੂੰ ਇਥਨੋਇਲ ਮਿਲੂਗਾ ਹੀ ਮਿਲੂਗਾ ਉਹਦੇ ਵਿੱਚ
ਅੱਛਾ, ਲੇਕਨ ਪਤਾ ਨੀ ਵੀ ਹੋ ਸਕਦਾ ਮੈਂ ਮੈਨੂੰ ਆਈਡੀਆ ਨਹੀਂ ਹੈ ਨਾ, ਲੇ ਮੈਂ ਤਾਂ ਇਹੀ ਸੁਣਿਆ, ਕਿ ਸ਼ਾਇਦ ਇਥੇਨੋਲ ਮਿਕਸ ਕਰਨ ਵਾਲੇ ਜਿਹੜੇ ਪੈਟਰੋਲ ਹੈਗਾ ਉਹ ਸਿਸਟਮ ਅਲਗ ਹੈਗਾ। ਨੋਰਮਲ ਅਲੱਗ ਹੈਗਾ, ਜਿਹੜੇ ਕੁਛ ਹਾਂ ਕੁ ਸੈਗਮੈਂਟ ਹੈਗੇ। ਦੋ ਹਜ਼ਾਰ ਚੌਵੀ ਜਾਂ ਪੱਚੀ ਦੇ ਬਾਅਦ ਸੱਚੋ ਜਿੜੀ
ਦੋ ਹਜ਼ਾਰ ਤੇਈ ਦੋ ਹਜ਼ਾਰ ਤੇਈ ਤੋਂ ਬਾਅਦ ਜਿਹੜੀਆਂ, ਗੱਡੀਆਂ ਹਾਂਜੀ, ਉਹਨਾਂ ਲਈ ਕੰਪੈਟੇਬਲ ਆ ਪਰ ਉਹੀ ਹੈ, ਨਾ ਈ ਟਵੰਟੀ ਤੱਕ ਤਾਂ ਠੀਕ ਆ ਹੁਣ ਏਟੀ ਫਾਈਵ ਵੀ ਤਾਂ ਆ ਰਿਹਾ ਨਾ,
ਉਹ ਫਿਰ ਉਹੀ ਹੈ, ਕਿ ਜਿਹੜੀ ਗੱਡੀ ਆ ਉਥ ਕੰਪੈੇਟੀਬਲ ਹੋਣਗੇ ਇਸ ਤੋਂ ਸ਼ਾਇਦ ਹੋ ਸਕੇ। ਹੋ ਜਾਏ ਇੰਪਰੂਵਮੈਂਟ,
ਪਰ ਉਹੀ ਅਹ ਦਿੱਲੀ ਵਿੱਚ ਤਾਂ ਫਿਰ ਇਹ ਕਰਤਾ, ਕਿ ਅਹ ਦੋ ਹਜ਼ਾਰ ਅਠਾਈ ਮਤਲਬ ਕਿ ਜਿਵੇਂ, ਦੋ ਹਜ਼ਾਰ ਅਠਾਈ ਸਟਾਰਟ ਹੋਊਗਾ ਤੇ ਉਹਦੇ ਵਿੱਚ ਹੁਣ ਜਿਹੜੇ ਟੂ ਵੀ ਟੂ ਵੀਲਰ ਆ। ਤੇ ਉਹ ਪੈਟਰੋਲ ਵਾਲੇ ਨੀ ਹੋਣ, ਦੇ ਸੀ ਐਨ ਜੀ ਵਾਲੇ ਬੰਦ ਕਰ ਦੇਣੇ ਨੇ ਤੇ ਸਿਰਫ ਇਲੈਕਟ੍ਰਿਕ, ਇਲੈਕਟ੍ਰਿਕ ਹੀ ਬੱਸ ਚੱਲਣਗੇ, ਹੁਣ ਅੱਗੇ
ਅੱਛਾ ਵੈਸੇ ਤਾਂ ਦੇਖੋ, ਪੋਲਿਊਸ਼ਨ ਦੇ ਕਰਕੇ ਨਾ ਪ੍ਰਦੂਸ਼ਣ ਜਿਹੜਾ ਹੈਗਾ ਹੈ, ਉਹ ਉਹਦੇ ਲੇਕਿਨ ਬਸ ਉਹੀ ਹੈ। ਕਿ ਲੋਕਾਂ ਨੂੰ ਵੀ ਚਾਹੀਦਾ ਕਿ ਆਪਣੇ, ਆਸ ਪਾਸ ਜਿਹੜਾ ਹੈ ਇਵਾਮਟ ਉਹ ਰੱਖਣ ਕਲੀਨ ਅਤੇ, ਥੋੜਾ ਜਿਹਾ ਮੈਨੂੰ ਲੱਗਦਾ, ਕਿ ਨਾ ਗਰੀਨਰੀ ਹੋਣੀ ਚਾਹੀਦੀ ਹੈ, ਪੇੜ ਪੌਦੇ ਹੋਰ ਜ਼ਿਆਦਾ ਲੱਗਣ ਇਹ ਸ਼ਾਇਦ ਹੋ ਸਕਦਾ, ਕਿ ਕੰਮ ਹੋਰ ਵਧੀਆ ਲੱਗ ਜਾਏ।
ਹਾਂ-ਹਾਂ-ਹਾਂ, ਉਹ ਤਾਂ ਹੈ ਹੀ ਪਰ ਉਹੀ ਹੈ, ਨਾ ਮਤਲਬ ਕਿ ਦਿੱਲੀ ਵਿੱਚ ਤਾਂ ਇੱਥੇ ਗਰਮੀ ਹੀ ਬੜੀ ਆਗੀ। ਕੀ ਲੋਕ ਕਰਨਗੇ ਮਤਲਬ, ਕਿ ਕਿੱਥੇ ਰਹਿਣ ਨੂੰ ਤਾਂ ਕਿਸੇ ਨੂੰ ਕੋਈ ਜਗ੍ਹਾ ਨੀ ਤੇ ਦ ਹੋਰ ਕਿਵੇਂ ਲਾਉਣਗੇ, ਪੇੜ ਫੂੜ ਕਿਵੇਂ ਲਾਣਗੇ ਦਰਖਤ ਵਗੈਰਾ
ਨਹੀਂ ਆਪਣੇ ਘਰ ਦੇ ਨੇੜੇ-ਤੇੜੇ ਇੱਥੇ ਲੱਗੇ ਮੌਕਾ ਜਾਂ ਫਿਰ ਕੋਈ ਪਾਰਕ ਹੁੰਦਾ। ਖਾਲੀ ਜਗ੍ਹਾ ਹੁੰਦੀ ਆ ਉੱਥੇ ਲਗਾਓ ਉਥੇ ਥੋੜਾ ਜਿਹਾ ਕਰਨਾ ਜ਼ਰੂਰੀ ਕਿਉਂਕਿ ਗਨਰੀ ਨਹੀਂ ਹੋਏਗੀ ਤੇ ਈੋ ਸਿਸਟਮ ਪੂਰਾ ਵਿਗੜ ਜਾਂਦਾ
ਹਾਂਜੀ ਉਹ ਤਾਂ ਹੈ ਹੀ ਵੀਰੇ
ਈਕੋ ਸਿਸਟਮ ਤੇ ਵਿਗੜ ਗਿਆ ਸਿਸਟਮ ਖ਼ਰਾਬ ਹੋ ਗਿਆ ਤੇ ਫਿਰ ਤੇ ਸਾਰਾ ਸਿਸਟਮ ਹੀ ਖਰਾਬ ਹੋ ਜਾਣਾ ਫਿਰ ਤੇ ਉਹੀ ਹੈ ਕਿ ਇਹਨਾ ਕਰਕੇ ਫਿਰ ਬਿਨਾਸ਼ ਹੀ ਹੋਣਾ ਸਾਰਾ ਕੰਮ ਹੀ ਖ਼ਰਾਬ ਹੋਣਾ
ਸਾਰਾ ਕੰਮ ਹੀ ਖਰਾਬ ਹੋ ਜਾਣਾ ਸਹੀ ਚ ਕਰ
ਮੈਨੂੰ ਦੇਖਿਆ ਨੀ ਕਿ ਪਹਾੜਾਂ ਤੇ ਜਿੱਥੇ ਆਪਣਾ ਲੈਂਡਸਲਾਈਡਸ ਹੁੰਦੇ ਨੇ ਬੂਸਕਕਲਨ ਹੁੰਦਾ ਉੱਥੇ ਉਹ ਕਿੰਨਾ ਕਿੰਨਾ ਮਤਲਬ ਮਤਲਬ ਖ਼ਰਾਬ ਹੈਗਾ ਉੱਥੇ ਮਸਲਾ ਤੇ ਦੂਜਾ ਇਹ ਵੀ ਹੈ ਕਿ ਕੁਛ ਆਪਣਾ ਇਨਫਰਾਸਟਕਚਰ ਨੂੰ ਕਰਨ ਲਈ ਤੇ ਫਿਰ ਉਹਨਾਂ ਨੇ ਉਹ ਕਰਦੇ ਵੀ ਨੇ
ਹਾਂਜੀ ਪਹਾੜ ਤੋੜਦੇ ਪਏ ਆ, ਤੇ ਉਹ ਪਹਾੜ ਹਾਂ। ਪਹਾੜ ਤੋੜਦੇ ਪਏ ਆ ਤੇ ਉੱਥੇ ਬਸ ਏਦਾਂ ਹੀ ਖੁਸ਼ ਹੋਈ ਜਾ ਰਿਹਾ। ਅਸੀਂ ਵੀ ਹੁਣ ਜਿਵੇਂ ਹੇਮਕੁੰਟ ਸਾਹਿਬ ਗਏ ਸੀਗੇ। ਉੱਥੇ ਅਸੀਂ ਰਸਤੇ ਵਿੱਚ ਦੇਖਿਆ, ਬਹੁਤ ਜ਼ਿਆਦਾ ਅਹ ਵਿੱਚ ਵਿੱਚ ਹੋਏ ਹੋਏ ਸੀਗੇ ਜਿੱਥੇ। ਪੜ ਖਿਸਕੇ ਹੋਏ ਸੀਗੇ, ਇਹੀ ਹੈ ਮਤਲਬ ਕਿ ਹੁਣੇ ਮੈਂ ਪਰਸੋਂ ਕੱਲ੍ਹ ਪਰਸੋਂ ਇੱਕ ਵੀਡੀਓ, ਦੇਖ ਰਿਹਾ ਸੀ ਉੱਥੇ ਬਾਈਕ ਤੇ ਕੋਈ ਬੰਦਾ ਜਾ ਰਿਹਾ ਸੀ। ਪਹਾੜ ਪੂਰਾ ਹੀ ਥੱਲੇ ਨੂੰ ਆ ਗਿਆ ਤੇ ਉਹ ਬਾਈਕ ਵਾਲਾ ਬਚ ਗਿਆ ਉਹ ਬਾਈਕ ਛੱਡ ਕੇ ਭੱਜ ਗਿਆ ਉਹ ਉਹਦੇ ਨਾਲ ਨਾਲ ਹੀ ਬਾਈਕ ਥੱਲੇ ਆ
ਐਕਚੁਲੀ ਉਹੀ ਸਿਸਟਮ ਹੈਗਾ ਨਾ ਪਹਾੜ ਜਿਹੜੇ ਬਣੇ ਸੀਗੇ ਨਾ ਉਹ ਬਣੇ ਸੀਗੇ ਮਤਲਬ ਘੱਟ ਪਪੂਲੇਸ਼ਨ ਲਈ
ਹਨਾ ਹੁਣ ਉੱਥੇ ਕੀ ਹੋਇਆ ਕਿ ਇੱਕ ਆਪਣਾ ਕੀ ਕਦੇ ਪਾਪੂਲੇਸ਼ਨ ਵਧ ਗਈ ਉੱਥੇ ਉਹ ਪਾਪੂਲੇਸ਼ਨ ਵਧਣ ਤੋਂ ਬਾਅਦ ਫਿਰ ਉਹਦੇ ਤ ਪ੍ਰਸ਼ਰ ਪੈਣਾ ਸ਼ੁਰੂ ਹੋ ਗਿਆ ਲੋਕੀ ਜ਼ਿਆਦਾ
ਹੁਣ ਹਰੇਕ ਬੰਦਾ ਹੀ ਪਹਾੜਾਂ ਨੂੰ ਹਾਂ। ਗਰਮੀ ਮਾੜੀ ਜਹੀ ਹੁੰਦੀ ਲੋਕੀ ਪਹਾੜਾਂ ਵੱਲ ਭੱਜਨ ਲੱਗ ਜਾਂਦੇ।
ਤੇ ਉੱਥੇ ਫ਼ਿਰ ਕੀ ਹੁੰਦਾ ਉਹ ਲੰਬੇ ਲੰਬੇ ਜਾਮ ਲੱਗ ਜਾਂਦੇ ਨੇ ਤੇ ਪਹਾੜ ਜਿਹੜੇ ਬਣੇ ਨੇ ਉਹ ਉਸ ਹਿਸਾਬ ਨਾਲ ਬ ਨੀ ਕਿ ਉੱਥੇ ਜ਼ਿਆਦਾ ਮਤਲਬ ਪ੍ਰਸ਼ਰ ਰਹੇ ਹੋਰ ਭੀੜ ਜ਼ਿਆਦਾ ਰਹੈ। ਪੋਲਿਊਸ਼ਨ ਜ਼ਿਆਦਾ ਰਹੇ ਪ੍ਰਦੂਸ਼ਣ ਜ਼ਿਆਦਾ ਰਹੇ ਉਸ ਕਰਕੇ ਹੁੰਦਾ ਫਿਰ ਹੀਟ ਵੀ ਹੁੰ ਗਰਮੀ ਵੀ ਹੁੰਦੀ ਗੱਡੀਆਂ ਦੀ ਤੇ ਲੋਕਾਂ ਹੀਟ ਕਰਦੇ ਨੇ ਸਾਰਾ ਕੁਛ ਹੁੰਦਾ ਤਾਂ ਕਰਕੇ ਫਿਰ ਉੱਪਰ ਸਿਸਟਮ ਖ਼ਰਾਬ ਹੁੰਦਾ ਨਾ।
ਹਾਂਜੀ ਹਾਂਜੀ ਹਾਂ ਸਹੀ ਕਹਿ ਰਹੇ।
ਇਹੀ ਆਹ ਮਤਲਬ ਕਿ ਪਤਾ ਹੀ ਸਮਝ ਹੀ ਨਹੀਂ ਆਉਦਾ। ਹੁਣ ਤਾਂ ਬਾਦ ਹੁਣ ਮੀਂਹ ਜਿਵੇਂ ਸਟਾਰਟ ਹੋ ਜਾਣੇ ਨੇ ਅੱਗੇ। ਤੇ ਹੁਣ ਹੋਰ ਲੋਕਾਂ ਨੇ ਜਾਣਾ ਹੀ ਘੱਟ ਕਰ ਦੇਣਾ ਕਿਉਂਕਿ ਲੈਂਡ ਸਲਾਈਡਿੰਗ ਹੁਣ ਜ਼ਿਆਦਾ ਹੋਊਗੀ ਪਹਾੜ ਜ਼ਿਆਦਾ ਫਿਸਲਨ ਲੱਗ ਜਾਨੇ।
ਹਾਂ ਉਹ ਫਿਰ ਉਹ ਸਿਸਟਮ
ਇਹ ਤਾਂ ਹਰ ਇੱਕ ਸਾਲ ਹੀ ਹੋ ਗਿਆ ਹਾਂ ਹਰ ਇੱਕ ਸਾਲ ਹੀ ਹੋ ਜਾਂਦਾ ਮਤਲਬ ਕਿ ਕਿ ਪਤਾ ਹੀ ਲੱਗਦਾ ਕਦੇ ਕਿਤੇ ਬੱਦਲ ਫਟ ਗਿਆ ਕਿਤੇ ਕੀ ਹੋ ਗਿਆ ਕਦੇ ਕੀ ਚਲ ਗਿਆ?
ਹਾਂ। ਉਹੀ ਸਿਸਟਮ ਹੈ ਨਾ ਜਿੱਥੇ ਆਪਾਂ ਉਹ ਕਰਦੇ ਹਾਂ ਨਾ ਅਹ ਪ੍ਰਕਿਰਿਤੀ ਤੋਂ ਪੰਗਾ ਲੈਂਦੇ ਹਾਂ ਨਾ ਤੇ ਪ੍ਰਕਿਰਤੀ ਫਿਰ ਆਪਣਾ ਰੰਗ ਰੂਪ ਦਿਖਾਉਂਦੀ ਹੈ ਪੂਰਾ।
ਸਹੀ ਕਹਿ ਰਿਹਾ ਮੈਂ ਹੀ ਚੱਲਦਾ ਵਾ।
ਸੜਕਾਂ ਬਣਾਉਣੀਆਂ ਬਹੁਤ ਜ਼ਰੂਰੀ ਹੈਗੀਆਂ ਨੇ। ਕਿਉਂਕਿ ਪਹਿਲੇ ਦੇ ਜਿਹੜੇ ਹਾਈਵੇ ਹੁੰਦੇ ਸੀਗੇ ਬੜਾ ਹਾਲਤ ਖ਼ਰਾਬ ਹੁੰਦਾ ਸੀਗਾ। ਉੱਥੇ ਚਲੇ ਜਾਓ ਤੁਸੀਂ ਮੇਰਠ ਦਿੱਲੀ ਮੇਰਠ ਐਕਸਪ੍ਰੈਸ ਵੀ ਜਿਹੜਾ ਬਣਿਆ ਸਰਾਏ ਕਾਲੇ ਖਾਂ ਦੇ ਉਹ ਦੇਖੋ ਮੈਂ ਪਹਿਲੇ ਆਫਿਸ ਜਾਂਦਾ ਹੁੰਦਾ ਸੀਗਾ ਉਹ ਸੜਕਾਂ ਤੇ ਤੇ ਮੈਨੂੰ ਡੇਢ ਘੰਟਾ ਲੱਗਦਾ ਸੀਗਾ ਜਿਹੜਾ ਯੂਪੀ ਹਾਂ ਯ ਗੇਟ ਆਉਂਦਾ ਉੱਥੇ ਯੂਪੀ ਗੇਟ ਤੋਂ ਲੈ ਕਰ ਕੇ ਸੈਕ ਬਾਠ ਜਾਣਾ ਹੁੰਦਾ ਸੀਗਾ ਤੇ ਮੁਸ਼ਕਿਲ ਨਾਲ ਦਸ ਇੱਕ ਕਿਲੋਮੀਟਰ ਹੁੰਦਾ ਸੀਗਾ ਤੇ ਡੇਢ ਘੰਟੇ ਦਾ ਟਾਈਮ ਲੱਗਦਾ ਸੀ ਮੈਨੂੰ ਜਦੋਂ ਹਾਂ ਜਦੋਂ ਆ ਐਕਸਪ੍ਰੈਸਵੇ ਬਣਿਆ ਤੇ, ਪੂਰਾ ਟੋਟਲ ਮੈਨੂੰ ਘਰੋਂ ਟਾਈਮ ਲੱਗਦਾ ਲੱਗਦਾ ਸੀਗਾ ਪੰਜਾਹ ਮਿੰਟਾਂ ਦਾ ਪੰਤਾਲੀ ਤੋਂ ਪੰਜਾਹ ਮਿੰਟ ਚ ਮੈਂ ਘਰੋਂ ਪਹੁੰਚ ਜਾਂਦਾ ਸੀਗਾ ਅੜਤੀ ਕਿਲੋਮੀਟਰ
ਸਹੀ ਗੱਲ ਆ ਫਿਰ ਤਾਂ ਮਤਲਬ ਕਿ ਇੰਨਾ ਫਰਕ ਪੈ ਗਿਆ ਰੋਡ ਬਣਨ ਹਾਈਵੇ ਬਣਨ ਦੇ ਨਾਲ।
ਹਾਂ, ਤੇ ਲੋਕੀ ਕਹਿੰਦੇ ਨੇ ਕਿ ਵੀ ਹਾਈਵੇ ਬਣ ਗਿਆ ਤੇ ਹੁਣ ਸਾਨੂੰ ਟੋਲ ਦੇਣਾ ਪਏਗਾ ਐਕਸਟਰਾ ਖਰਚਾ ਸਾਡੇ ਉੱਤੇ ਆ ਜਾਏਗਾ ਬਰਡਨ ਪੈ ਜਾਏਗਾ। ਲੇਕਿਨ ਬਸ ਉਹੀ ਹੈ ਨਾ ਕਿ ਜੇ ਟੋਲ ਜੇ ਹਾਈਵੇ ਬਣਦਾ ਐਕਸਪ੍ਰੈਸ ਵੀ ਬਣਦਾ ਤੇ ਫਿਰ ਤੁਹਾਡੀ ਕੋਸਟਿੰਗ ਜਿਹੀ ਮਾਈਲੇਜ ਹੁੰਦੀ ਉਹ ਵੀ ਵਧੀਆ ਆਉਂਦੀ ਕਿਉਂਕ ਤੁਹਾਨੂੰ ਬਰੇਕਾਂ ਨੀ ਲਾਣੀਆਂ ਬਾਰ ਬਾਰ
ਹਾਂਜੀ ਹਾਂਜੀ ਉਹ ਤਾਂ ਹੈ ਵੀ
ਕਲਚ ਬਾਰ ਬਾਰ ਤੁਸੀਂ ਉਹਨੂੰ ਦਬ ਦੱਬ ਹੀ ਜਾਣਾ ਤੇ ਉਹ ਕਰਕੇ ਕਿ ਫੇਰ ਕੋਸਟਿੰਗ ਵੀ ਤਾਂ ਬਚਦੀ ਹੈ ਨਾ ਟਾਈਮ ਵੀ ਬਚਦਾ ਟਾਈਮ ਸਮਾਂ ਬਹੁਤ ਬਚਦਾ ਬਚਦਾ ਹੈ ਨਾ
ਹਾਂਜੀ- ਹਾਂਜੀ ਉਹ ਤਾਂ ਹੈ ਪਰੇ ਸਹੀ ਕਹਿ ਰਹੇ ਹੋ
ਹੁਣ ਆਪਣਾ ਕੀ ਕਹਿੰਦੇ ਕਰਨਾਲ ਰੋਡ ਵਾਲੇ ਦਾ ਮੈਨੂੰ ਪਤਾ ਨੀ ਕੀ ਹਿਸਾਬ ਕਿਤਾਬ ਹੈਗਾ
ਨਹੀਂ ਵੀਰੇ ਮਤਲਬ ਕਿ ਅਸੀਂ ਵੀ ਜਦੋਂ ਜਾਈਦਾ ਇਹ ਮੋ ਪੰਜਾਬ ਵੱਲ ਨੂੰ ਜਾਈਦਾ ਵਾ ਤੇ ਉਹ ਵਧੀਆ ਵਾ ਰੂਟ ਬਣਿਆ ਹੋਇਆ
ਨਹੀਂ ਹਾਈਵੇ ਤਾਂ ਦੇਖੋ ਭਾਜੀ ਹੋਣਾ ਹੀ ਚਾਹੀਦਾ ਵਧੀਆ ਹੀ ਹੋਣਾ ਚਾਹੀਦਾ ਨਹੀਂ ਤਾਂ ਫਿਰ ਕੰਮ ਖਰਾਬ ਹੀ ਹੁੰਦਾ ਤੇ ਬਾਕੀ ਹੋਰ ਦੱਸੋ ਸਭ ਠੀਕ- ਠਾਕ, ਕਦੇ ਇੱਥੇ ਵੀ ਚੱਕਰ ਲਾ ਲਓ ਫਿਰ
ਹਾਂਜੀ -ਹਾਂਜੀ ਵੀਰੇ ਆਵਾਂਗੇ ਪੱਕਾ
ਇਧਰ ਇੱਧਰ ਨੂੰ ਵੀ ਬਣਦਾ ਪਿਆ ਤੇ ਹਾਈਵੇ ਬਣ ਗਿਆ ਆਓ ਫਿਰ ਕਦੇ
ਅ ਹਾਂਜੀ ਵੀਰੇ ਪੱਕਾ ਇਕ ਚੱਕਰ ਮਾਰਾਂਗੇ ਠੀਕ ਆ ਵੀਰੇ ਠੀਕ ਆ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਵੀਰੇ
ਸਤਿ ਸ੍ਰੀ ਅਕਾਲ।